ਸ਼ ਸ਼੍ਰੀ ਕਾ
ਹਾਂਜੀ, ਗੋਰੀ ਕੀ ਸ਼ ਸ਼੍ਰੀ ਕਾਲ ਕੀ ਹਾਲ-ਚਾਲ ਨੇ?
ਬਹੁਤ ਵਧੀਆ-ਬਹੁਤ ਵਧੀਆ ਕੀ ਹਾਲ ਏ ਤੇਰਾ ਤਾਂ ਬੰਡੇ ਆਣ ਵਾਲਾ ਐ ਕੀ ਕਰ ਰੀ ਅੱਗੇ? ਮੈਂ ਸੋਚਿਆ ਪੁੱਛਾਂ ਮੈਨੂੰ ਬੁਲਾ ਰੀ ਕਿ ਨਈ ਬੁਲਾ ਰੀ 'ਤੇ ਹਾਂ 'ਤੇ ਹੋਰ ਕੀ ਤਿਆਰੀਆਂ ਚੱਲਰੀਆਂ ਨੇ ਦੱਸ ਕੁਛ ਮੇਰੀ ਜ਼ਰੂਰਤ ਏ ਤਾਂ ਆਵਾਂ ਮੈਂ ਕੀ-ਕੀ ਕਰਨਾ ਐ ਕੀ-ਕੀ ਪਲੈਨ ਬਣਾਇਆ ਦੱਸ ਨਾ?
ਬਸ-ਬਸ ਅਲੱਗ-ਅਲੱਗ ਜਗ੍ਹਾ 'ਤੇ ਜਾਵਾਂਗੇ ਘੁੰਮਣ।
ਅੱਛਾ 'ਤੇ ਕਿੰਨੇ ਲੋਕੀ ਆ ਰਹੇ ਨੇ ਕਿੰਨੀ ਕੁੜੀਆਂ ਬੁਲਾ ਰੀ ਏ?
ਸੇਲੀਆਂ ਜਿਹੜੀਆਂ ਅਮਨਪ੍ਰੀਤ, ਜਸਲੀਨ
ਅੱਛਾ, ਅੱਛਾ-ਅੱਛਾ ਸਾਰੀ ਕਲਾਸ ਨੂੰ ਬੁਲਾ ਰੇ ਐਗੇ?
ਨਈ-ਨਈ ਜਿਹੜੀ ਆਪਣੀ ਖ਼ਾਸ ਹੈਗੀਆਂ ਨੇ ਉਹਨਾਂ ਨੂੰ ਬੁਲਾਇਆ। ਹਾਂ, ਪੰਦਰਾਂ ਕ ਹੈਗੇ ਆ।
ਅੱਛਾ-ਅੱਛਾ ਚੱਲ ਠੀਕ ਹੈਗਾ, 'ਤੇ ਹੋਰ ਉਹ ਚੱਲ ਉਹਨਾਂ ਨਾਲ ਗੱਲ ਕਰ ਲਾਂਗੇ ਕਿ ਪਤਾ ਅਸ ਅਸੀਂ ਮਿਲ ਕੇ ਕੁਛ ਕਰ ਲੀਏ ਤਾਂ ਵਧੀਆ ਹੋ ਜਾਂਦਾ ਹੈਗਾ। ਕੱਠੇ ਕੁਛ ਕਰ ਲਾਂਗੇ ਹੈ। 'ਤੇ ਹੋਰ ਤੂੰ ਦੱਸ ਕੀ ਬਣਾਣਾ ਖਲਾਣਾ ਹੈਗਾ? 'ਤੇ ਮੈਂ ਆ ਜਾਂਗੀ ਸਵੇਰ, ਅੱਛਾ-ਅੱਛਾ ਤੇ ਬਾਰ ਚੱਲਾਗੇ ਕੇ ਘਾਰ ਇਚ ਬਣਾਣਾ ਹੈਗਾ।
ਨਈ-ਨਈ ਬਾਹਰ ਚੱਲਾਂਗੇ, ਘੁੰਮਣ ਬਾਹਰ ਘੁੰਮਾ ਕੇ ਲਿਆਵਾਂਗੇ ਤੁਹਾਨੂੰ।
ਪਾਂ ਉਹ ਤਾਂ ਠੀਕ ਏ ਗਵਾਂ ਘੁੰਮ ਲੈਂਦੇ। ਪਰ ਤੈਨੂੰ ਨੀ ਲੱਗ ਰਿਹਾ, ਬੜੀ ਜ਼ਿਆਦਾ ਗਰਮੀ ਏਗੀ 'ਤੇ ਬਾਹਰ ਦੇ ਖਾਣ ਖੂਨ ਵਿਚ ਐਵੇਂ ਗਰਮੀਆਂ 'ਚ ਪਸੀਨੇ ਆਲਾ ਹੈ, ਦਿੱਕਤ ਨੀ ਹੋ ਜਾਉ।
ਹਾਂ, ਗਰਮੀ ਵੀ ਅੱਜ-ਕੱਲ੍ਹ ਬੋਅ ਪੈਰੀ ਏ ਉਧਨ ਵੈਸੇ ਮੀਹ ਮੂੰਹ ਦੱਸਿਆ ਹੋਇਆ ਵੀ ਚਲੋ ਬੱਦਲ ਬਣ ਜੇਗਾ। ਉਹ 'ਤੇ ਬੜਾ ਵਧੀਆ ਹੋਏਗਾ।
ਹਾਂ। ਉਹ ਹੋਜੇ ਤਾਂ ਵਧੀਆ ਹੈਗਾ। ਪਰ ਐ ਵਾਲੇ ਮੌਸਮ ਵਿੱਚ ਮੈਨੂੰ ਲੱਗਦਾ ਬਾਹਰ ਦਾ ਖਾਣਾ ਨਾ ਰਿਸਕੀ ਹੋ ਜਾਂਦਾ ਐਗਾ। ਥੋੜਾ ਜਿਹਾ ਘਰ ਦਾ ਖਾਣਾ ਏ ਥੋੜਾ ਪ੍ਰੈਫਰ ਕਰਨਾ, ਜਾਈਦਾ ਬਣਾ ਲੈਣਾ ਮਾੜਾ ਜਾ ਕੀ ਆਂਟੀ ਦੀ ਇਹ ਨੀ ਹੈਗੇ ਆਂਟੀ ਨੇ ਕੀ ਕਿਹਾ ਤੈਨੂੰ ਚਾਚੀ ਨੇ?
ਨਈ-ਨਈ ਉਹਨਾਂ ਨੇ ਤਾਂ ਕੁਛ ਨੀ ਕਿਹਾ ਉਹ ਤੇ ਤਾਹਡੀ ਮਰਜ਼ੀ ਹੈਗੀ ਤੁਸੀਂ ਆ ਜੋ ਘਰੇ ਆ ਨਾ 'ਤੇ ਘਰੇ ਆ ਜੋ।
ਹਾਂ, ਮੈਨੂੰ ਲੱਗਦਾ ਐ ਘਰ, ਹਾਂ ਘਰ ਠੀਕ ਹੈਗਾ ਐ ਘਰ ਆਪਣਾ ਥੋੜ੍ਹਾ ਬਹੁਤ ਆਪਣਾ ਬਣਾ ਲਾਂਗੇ ਇੱਕ ਅੱਧੀ ਚੀਜ਼ ਬਾਹਰੋਂ ਉਵਾਂ ਈ ਮੰਗਵਾ ਲਾਂਗੇ। ਬਾਹਰ ਜਾ ਕੇ ਹਾਂ ਸਾਰਾ ਕੁਛ ਖਾਵਾਂਗੇ ਨਾ ਮੌਸਮ ਐਵੇਂ ਦਾ ਕੱਚਾ-ਪੱਕਾ ਹੈਗਾ ਹਰ ਕੋਈ ਤੇ ਬਮਾਰ ਹੋ ਰਿਆ ਫੇਰ ਫਾਈਦਾ ਕਿਉ ਨਾ ਇੱਕ ਦਿਨ ਖੁਸ਼ੀ ਮਨਾ ਕੇ ਅਗਲੇ ਦਿਨ ਜੇ ਹਸ ਪਤਾਲ ਦੇ ਚੱਕਰ ਲਗਾਣੇ ਹੈਗੇ ਨੇ ਹਾ ਹਾ ਹਾ ਹਾ ਆਹੋ 'ਤੇ ਨਾਲੇ ਫੇਰ ਆਹ ਸਾ ਅਸੀਂ ਸੋਚਾਂਗੇ ਕਿ ਲੈ ਐ‌ ਵਾਲੇ ਪੈਸੇ ਤਾਂ ਇਸ ਤੋਂ ਚੰਗਾ ਕੋਮਲ ਨੂੰ ਈ ਗਿਫਟ ਦੇ ਦਿੰਦੇ ਡਾਕਟਰ ਨੂੰ ਉਵੇਂ ਦੇਣੇ ਪੈ ਗੇ ਨੇ ਸਾਨੂੰ।
ਉਈ 'ਤੇ ਦੁੱਗਣਾ ਵਕਤ ਪੈ ਜਾਂਦਾ ਐ।
ਹਾਂ 'ਤੇ ਫੇਰ ਏਈਯੋ ਕਹਿ ਰੀ ਆ ਮੈਂ ਤਾਂ ਕਿਉਂਕਿ ਹੈਗਾ ਐਵੇਂ ਦਾ ਈ ਕੱਚਾ-ਪੱਕਾ ਜਿਹਾ ਮੌਸਮ ਨਾ। 'ਤੇ ਕਿਉਂਕਿ ਪਾਣੀ ਜ਼ਿਆਦਾ ਪੀਣ ਨੂੰ ਦਿਲ ਕਰਦੈ ਖਾਣ ਨੂੰ ਤਾਂ ਘੱਟ ਈ ਦਿਲ ਕਰਦਾ ਹੈਗਾ 'ਤੇ ਸਾਫਸ ਹਾਂ ਸਾਫ ਸਫਾਈ ਹੈਗੀ ਨੀ ਤਾਂ ਸਬਜ਼ੀਆਂ ਵੀ ਐਵੇਂ ਈ ਹੈਗੀਆਂ ਥੋੜ੍ਹੀ ਜੇ ਤੋਂ ਉਹ ਠੀਕ ਰਹੇਗਾ। ਅਤੇ ਹੋਰ ਦੱਸ ਫਿਰ ਘਰ ਗਏ ਤਾਂ ਫਿਰ ਮਾੜੀ ਮੋਟੀ ਡੈਕੋਰੇਸ਼ਨ ਡੈਕੋਰੇਸ਼ਨ ਵੀ ਕਰਾਂਗੇ ਬਣਾ ਲੈਂਦੇ ਹਾਂ ਦੀਵਾਰ ਦੂਵੁਰ ਫੋਟੋਆਂ ਫੋਟੋਆਂ ਵਾਸਤੇ ਫਿਰ ਸੋਹਣੀਆਂ ਵੀ ਆਉਂਦੀਆਂ ਹੇਗੀ ਨਾਂ ਨਹੀਂ ਤੇ ਹਾਂ ਮੈਂ ਤਾਂ ਉਹੀਓ ਉਹੀਓ ਕਹਿ ਰਿਹੀ ਹਾਂ ਕੀ ਅਸੀਂ ਆ ਜਾਂਗੇ ਨਾ ਇੱਕ ਦੋ ਜਣੇ ਤੇ ਮੈਂ ਗੱਲ ਕਰ ਲਾਂਗੀ ਸਹੇਲੀਆਂ ਨਾਲ ਤੇ ਅਸੀਂ ਸਵੇਰੇ ਆ ਕੇ ਪਹਿਲੇ ਹਾ ਓ ਮਾੜੀ ਹੇਲਪ ਹੋ ਜਾਂਦੀ ਹੇਗੀ ਏ ਹਾਂ ਥੋੜ੍ਹੇ ਜਿਹੀ ਕਰ ਲਾਂਗੇ ਨਹੀਂ ਤਾਂ ਫਿਰ ਤੂੰ ਖਾਨਾ ਦਾ ਵੀ ਦੇਖੇਗੀ ਤੇ ਡੈਕ ਡੇਕੋਰੇਸ਼ਨ ਵੀ ਤਾਂ ਸਭ ਕੁਛ ਮੁਸ਼ਕਿਲ ਹੋ ਜਏਗਾ ਹੈ ਹਾਂ ਹਾਂ ਤੇ ਫਿਰ ਉਸ ਦਿਨ ਛੁੱਟੀ ਲੈਂਗੀ ਨਾ ਕੰਮ ਤੇ ਤਾਂ ਨਹੀਂ ਜਾਏਗੀ ਹਾਂ ਹੋ ਹਾਂ ਐ ਤੇ ਨਹੀਂ ਓ ਉੱਥੇ ਦੇ ਤੇਰੇ ਆਫਿਸ ਵਾਲੇ ਕਹਿ ਰਹੇ ਹੋਣ ਕਿ ਅਰੇ ਅਸੀਂ ਵੀ ਮਨਾਣਾ ਸੀ ਕੋਮਲ ਤੂੰ ਤਾਂ ਆਂਈ ਨਹੀਂ ਤਾਂ ਕੇਕ ਲੈ ਕੇ ਬੈਠੇ ਰਹੇ ਐਵੇਂ ਤਾਂ ਨਹੀਂ ਕਹਿਣਗੇ ਇੱਕ ਦਿਨ ਹਾਂ ਇਹੀਓ ਕਹਿਣ ਲੱਗੀ ਸੀ ਉਹਨਾਂ ਨਾਲ ਪਹਿਲੇ ਮਨਾ ਲਈ ਤੇ ਉਸ ਦਿਨ ਕਹੀ ਬਈ ਆਨਾ ਹੈਗਾ ਮੇਰੀ ਸਹੇਲੀਆਂ ਨੇ ਸਾਰਿਆਂ ਨੇ ਘਰ ਹਾਂ ਤੇ ਘਰ ਹੀ ਬਣਾ ਲਾਂਗੇ ਤੇ ਉਹਵੇੈਂ ਬਾਅਦ ਚ' ਫਿਰ ਕਿਸੇ ਦਿਨ ਛੁੱਟੀ ਆਲੇ ਦਿਨ ਐਤਵਾਰ ਨੂੰ ਉਹਵੇਂ ਘੁੰਮਣ ਚਲੇ ਜਾਵਾਂਗੇ ਆਸ ਪਾਸ ਚੱਲ ਨਹੀਂ ਤਾਂ ਗੁਰੂਦੁਆਰੇ ਵੀ ਮੱਥੇ ਟੇਕ ਆਵਾਂਗੇ ਸਾਰੇ ਅਰਦਾਸ ਅਰਦੂਸ ਕਰਾਂਗੇ ਹਾਂ ਹਾਂ ਪੰਜੋਖਰਾ ਸਾਹਿਬ ਚਲੀਏ? ਕੀ ਕਹਨੀ ਹੈਂ ਹਾਂ ਤੂੰ ਗਈ ਹੋ ਹੀ ਉੱਥੇ ਪੰਜੋਖਰਾ ਸਾਹਿਬ ਪਹਿਲੇ
ਹਾਂ ਮੈਂ ਬਹੁਤ ਵਾਰ ਗਈ ਹੋਈ ਹਾਂ
ਅੱਛਾ ਹਾਂ ਤੇ ਉੱਥੇ ਜਾ ਕੇ ਤਾਂ ਵਧੀਆ ਹੀ ਲੱਗਦਾ ਹੈਗਾ ਹੈਂ ਉੱਥੇ ਦਾ ਫਿਰ ਉਹਵੇਂ ਬਣਾ ਲਾਂਗੇ ਤੇ ਉਹ ਸਾਰੇ ਘਰ ਹਾਂ ਹਾਂ ਓ ਤਾਂ ਠੀਕ ਹੈਗਾ ਨਾ ਫਿਰ ਜਨਮ ਦਿਨ ਤੇ ਤਾਂ ਜਾਣਾ ਬਣਦਾ ਹੈਗਾ ਨਾਲੇ ਅਰਦਾਸ ਵੀ ਹੋ ਜਾਏਗੀ ਮਾੜਾ ਜਿਹਾ ਸੇਵਾ ਸੂਵਾ ਕਰਕੇ ਤੇ ਫਿਰ ਉਹ ਕਰ ਆਵਾਂਗੇ ਉਹ ਠੀਕ ਹੈਗਾ ਉਲਟ
ਹਾਂ ਮੈਂ ਗੁਰੂਦੁਆਰੇ ਦਾ ਵੈਸੇ ਤਾਂ ਗੁਰੂਦੁਆਰੇ ਦਾ ਬਣਾਇਆ ਸੀ ਪਲੈਨ
ਹਾਂ ਤੇ ਲੰਗਰ ਲੂੰਗਰ ਵੀ ਸਾਫ਼ ਸਫ਼ਾਈ ਨਾਲ ਤੇ ਸ਼ਰਧਾ ਨਾਲ ਬਣਿਆ ਹੁੰਦਾ ਹੈਗਾ ਬਾਹਰ ਜਾ ਕੇ ਹੋਟਲਾਂ ਹੋਟਲਾਂ ਤੋਂ ਤਾਂ ਓਹ ਜਾਦਾ ਵਧੀ ਵਧੀਆ ਲੱਗਦਾ ਮੈਨੂੰ ਤਾਂ ਹੈਨਾ ਐਵੇਂ ਕਰ ਲਾਂਗੇ ਤੇ ਫਿਰ ਹੋਰ ਕੀ ਹੋਏਗਾ ਤੇਰਾ ਬਰਡੇ ਵੀ ਦੋ ਦਿਨ ਮਨੀ ਜਾਏਗਾ ਹੈਨਾ
ਹਾਂ
ਹਾਂ ਫਿਰ ਤੈਨੂੰ ਦੋ ਵਾਰ ਸਾਨੂੰ ਥੈਂਕ ਥੈਂਕ ਯੂ ਵੀ ਬੋਲਣਾ ਪਏਗਾ ਹਾ ਹਾ ਹਾ ਹਾ ਹਾਂ ਹਾ ਹਾ ਹਾ ਇੱਕ ਵਾਰੀ ਅਸੀਂ ਤੇਰੇ ਘਰ ਆਵਾਂਗੇ ਫਿਰ ਤੇਰੇ ਭਰੋਸੇ ਗੁਰੂਦੁਆਰੇ ਜਾਵਾਂਗੇ ਫਿਰ ਤਾਂ ਤੈਨੂੰ ਕਹਿਣਾ ਹੀ ਪਏਗਾ ਹੈਨਾ ਹਾਂ
ਸਹੇਲੀਆਂ ਫਿਰ ਮੌਕੇ ਤੇ ਹੀ ਇਕੱਠੀਆਂ ਹੁੰਦੀਆਂ ਨੇ
ਹਾਂ ਹੋਰ ਵੈੈਸੇ ਤੂੰ ਸਾਡੇ ਹੈਗੇ ਵੀ ਤਾਂ ਥੋੜ੍ਹੀ ਖਾਸ ਸਹੇਲੀ ਹੇਗੀ ਨਾ ਤੇਰਾ ਸਭ ਕਰ ਲਵਾਂਗੇ। ਇੰਨਾ ਨਾ, ਇੰਨਾ ਬੰਦਾ ਹੈਗਾ ਸਾਡਾ ਤੈਨੂੰ ਖੁਸ਼ ਕਰ ਦਾਂਗੇ। ਇਸ ਵਾਰ ਥੋੜਾ ਜਿਹਾ
ਕੋਈ ਨੀ
ਹਾਂ, ਹਾਂ ਚਲੋ ਇਹ ਤਾਂ, ਵਧੀਆ ਹੋਰ ਚਾਚੀ ਦੀ, ਤਬੀਅਤ ਠੀਕ ਹੈਗੀ। ਹਾਂ ਮੈਂ, ਤਾਂ ਉਹਨਾਂ ਤੋਂ ਉਹ ਵੀ, ਪੁੱਛਣਾ ਸੀ। ਹੋਰਅਸੀਂ ਸੋਚਿਆ ਸੀ। ਅੰਬੀਆਂ ਦੀ ਚਟਨੀ-ਚੁਟਨੀ ਬਣਾ ਲਈ ਏ, ਅੱਜ-ਕੱਲ ਆਈਆਂ ਹੈਗਿਆਂ ਨੇ ਚੰਗੀਆਂ ਨਾ! ਤੇ ਮੈਂ, ਤਾਂ ਸੋਚ ਸੀ ਕਿ ਉਹਨਾਂ ਨਾਲ ਤਾਂ ਤੈਨੂੰ ਹੀ, ਹੁੰਦੀ ਬਣਾ ਤੇ ਬਣਾਈ ਹੈਂ। ਆਉਂਦੀ ਥੋੜੀ ਬਹੁਤੀ ਦੱਸੀ ਤੂੰ ਤੁਸੀਂ ਕਿਵੇਂ ਬਨਾਉਦੇ ਹੈਗੇ ਮੈਂ ਤਾਂ ਬਣਾਣੀ ਹੈਗੀ ਅੱਗੇ ਬਹੁਤ ਅੱਛੀ ਲੱਗਦੇ ਮੈਨੂੰ ਤਾਂ, ਨਾ ਤੇ, ਹਾਂ ਮਿੱਠੀ-ਮਿੱਠੇ ਹਾਂ ਤਿੱਖੀ ਤੇ,
ਕਦੂਕਸ ਕਰਕੇ ਤੇ ਚੀਨੀ ਦੇ ਵਿੱਚ,
ਅੱਛਾ ਛਿੱਲਕੇ ਨਹੀਂ ਲਾਉਂਦੀ ਹੈਗੀ। ਸਿੱਧਾ ਕੱਦੁਕਸ ਕਰ ਲੈਣੀ ਧੋਂਂਦੇ ਵੀ, ਨੀ ਹੈਗੇ ਫਿਰ ਚੰਗੀ ਤਰ੍ਹਾਂ ਦੱਸ ਨਾ, ਐਵੇਂ ਦੱਸ ਕੇ ਜਿਵੇ ਕੋਈ ਅਣਜਾਨ ਬੰਦਾ।
ਛਿਲਕੇ ਲਾ, ਕੇ ਉਹਨੂੰ ਚੰਗੀ ਤਰ੍ਹਾਂ ਧੋ, ਕੇ ਓਨੂੰ ਕੱਦੂਕਸ ਕਰਕੇ ਉਹਦਾ ਚੰਗੀ ਤਰ੍ਹਾਂ ਪਾਣੀ ਨਚੋੜ ਲੈਣਾ।
ਅੱਛਾ ਅਜੇ ਪਾਣੀ ਨਿਚੋੜ ਦਿਓ ਤੁਸੀਂ
ਹਾਂ ਨਚੋੜਦੇ ਆ। ਉਹ ਫੇਰ ਕੋੜੀ-ਕੋੜੀ ਜਹੀ ਬਣਦੀ ਆ ਫਿਰ ਜ਼ਿਆਦਾ
ਅੱਛਾ-ਅੱਛਾ-ਅੱਛਾ ਇਹ ਤਾਂ, ਪਹਿਲੀ ਵਾਰ ਸੁਣਿਆ ਚਲੋ ਇਹ ਵੀ, ਕਰ ਲਾਂਗੇ ਅਸੀਂ
ਪਾਣੀ ਨਚੋੜ ਕੇ, ਫਿਰ ਉਹਨੂੰ ਜਿਵੇਂ ਕੜਾਹੀ ਦੇ, ਵਿੱਚ ਥੋੜ੍ਹਾ ਘਿਓ ਪਾ ਕੇ, ਇੱਕ ਕੁ ਚਮਚ ਉਹਨੂੰ ਚੰਗੀ ਤਰ੍ਹਾਂ ਭੁੰਨ ਕੇ,
ਅੱਛਾ
ਫਿਰ ਚੀਨੀ ਪਾ, ਕੇ
ਤੇ ਮਤਲਬ ਇਹ ਨੀ ਤੂੰ ਦੱਸਣਾ ਹੈਗਾ। ਕਿ ਕਿੰਨੀ ਅੰਬੀਆਂ ਤੇ, ਕਿੰਨੀ ਚੀਨੀ ਹੈ ਇਹ ਤਾਂ, ਮਤਲਬ ਬਿਲਕੁਲ ਹੀ ਤਾਂ ਚੰ, ਗੀ ਤਰ੍ਹਾਂ ਦਸ ਹੀ ਬਣਨੀ ਕੋਨੀਗੀ ਮੇਰੀ ਚਟਨੀ ਤਾਂ ਤੇਰੇ ਤਰੀਕੇ ਨਾ
ਉਹ ਤੇ ਹੁਣ ਮੈਂ, ਉਹ ਮੰਮੀਆਂ ਬਣਾਉਂਦੀਆਂ ਨੇ, ਫਿਰ ਇਨਾ ਹਿਸਾਬ ਕੋ ਨੀ ਹੈਗਾ। ਅਸੀਂ ਤੇ, ਉੰਝ ਵੇਖੀ ਦੀ ਹੈ ਬਸ
ਅੱਛਾ-ਅੱਛਾ-ਅੱਛਾ ਫਿਰ ਥੋੜੇ ਬਣਾਇਆ ਘਰ ਤੱਕ ਚੰਗੀ ਤਰ੍ਹਾਂ ਦੱਸ ਚੱਲ ਕੋਈ ਗੱਲ ਨੀ ਅੱਜ ਠੀਕ ਚੀਨੀ ਪਾਤੀ ਫਿਰ
ਬਸ ਹੁਣ ਰਜਾਈ ਜਾਈਦਾ ਜਦ ਤੀਕਰ ਚੰਗੀ ਤਰਾਂ ਗੱਲ ਨਾ, ਜਾਣ
ਅੱਛਾ ਹੂੰ ਫੇਰ ਹੋਰ, ਹੋਰ ਕੀ ਪਾਉਣਾ
ਬਸ ਫਿਰ ਕਈ ਹੁੰਦੇ ਨੇ, ਕਾਲੀ ਮਿਰਚਾਂ ਪਾ, ਦਿੰਦੇ ਨੇ ਵਿੱਚ ਥੋੜ੍ਹਾ ਲੂਣ ਪਾ ਦਿੰਦੇ ਨੇ,
ਹਾਂ ਕਾਲਾ ਨਮਕ ਕਾਲਾ ਨਮਕ ਤੇ ਹੋਰ
ਕਾਲੀ ਮਿਰਚਾਂ
ਹਾਂ ਅਤੇ ਇਹ ਲਾਲ ਮਿਰਚਾਂ ਅਤੇ, ਭੁੰਨਿਆ ਜੀਰਾ ਪਾਉਂਦੇ ਹੋ ਤੁਸੀਂ
ਨਹੀਂ ਉਹ ਅੱਧੇ ਜਿਵੇਂ ਕਈ ਲੋਕ ਪਾਉਂਦੇ ਮੇਰੇ ਤਾਏ ਹੋਣੀ ਪਾਉਂਦੇ ਨੇ,
ਹਾਂ ਉਹ ਵੀ ਅੱਛਾ ਲੱਗਦਾ ਹੈਗਾ ਅੱਛਾ ਤੁਸੀਂ ਨੀ ਪਾਉਂਦੇ ਹੈ ਹਹ ਅਸੀਂ ਵੀ ਪਾਈ ਦੇ ਹੈਗਾ ਕੱਲਰ ਨਵਾ ਵੀ ਤੇ ਥੋੜ੍ਹੇ ਜਿਹੇ ਉਹ ਹੁੰਦੇ ਨਾ, ਦੇਗੇ ਮਿਰਚਾਂ ਉਹਦੇ ਨਾਲ ਕਿ ਥੋੜ੍ਹਾ ਜਿਹਾ ਰੰਗ ਹੋਰ ਥੋੜ੍ਹਾ ਜਿਹਾ ਨਿਖਰ ਜੋ, ਜਾਂਦਾ ਹੈਗਾ ਹਾਂ! ਉਹ ਕਾਲੀ ਮਿਰਚ ਤਾਂ ਸਭ ਟੇਸਟ ਦਿੰਦੇ ਹੈ ਕਾਲਾ ਨਮਕ ਤੇ, ਕਾਲੀ ਮਿਰਚ ਇਹ ਤਾਂ ਜ਼ਿਆਦਾ ਟੇਸਟ ਦਿੰਦੇ ਗ ਨੇ ਲਾਲ ਮਿਰਚਾਂ ਥੋੜੇ ਰੰਗ ਦੇ ਦਿੰਦੇ ਨੇ ਤੇ, ਪੁੂਣੇੇ ਜੀਰੇ ਨਾਲ ਵੀ ਥੋੜਾ ਜਿਹਾ ਹੋਰ ਥੋੜਾ ਜਾ ਚਟ ਪਟਾ ਜਾ ਥੋੜਾ ਜਿਹਾ ਨਾ ਚਾਟ ਟਾਈਪ ਉਹ ਆ ਜਾਂਦਾ ਗਾ, ਉਹ ਵੀ ਵਧੀਆ ਲੱਗਦੇ ਹੈਗੇ ਆ।
ਲੱਗਦੀ ਆ ਫ਼ਿਰ।
ਹਾਂਅ, ਚਾਹੇ ਮਾੜੀ ਐਵੇਂ ਦੋ ਤਰਾਂ ਦੀ ਬਣਾ ਲਿੱਤੀ। ਥੋੜੀ ਜਿਹੀ ਉਵੇਂ ਕੱਢ ਲਿੱਤੀ, ਥੋੜੀ ਜ ਛੁਨਾ ਜੀਰਾ ਐਵੇਂ ਮਿਕਸ ਕਰ ਲਿੱਤਾ ਓਵੇਂ ਦੋ ਤਰ੍ਹਾਂ ਦੇ ਬਣਾ ਲੀ ਤੇ ਉਵੀ ਚੰਗੀ ਬਣ ਜਾਂਦੇਂ ਹੈਗੇ, ਅਸੀਂ ਵੀ ਉਵੇਂ ਬਣਾਨੇ ਹੈਗੇ ਆ, ਬਹੁਤ ਵਧੀਆਂ ਲੱਗਦੇ ਮੈਨੂੰ
ਸਵਾਦ ਲੱਗਦੀ ਐ ਏ ਖੱਟੀ ਮਿੱਠੀ ਜੀਅ
ਹਾਂ, ਤੇ ਹੋਰ ਚੱਲ ਵੀ ਜਾਂਦੀ ਗੀ ਏ ਉਹ ਬਣਾਈ ਦੀ ਤਾਂ ਹਿਸਾਬ ਨਾਲ ਲੱਗੇ ਕਿ ਪੂਰਾ ਸਾਲ ਚਲਾਣੇ ਅੱਗੇ ਚੱਲਦੀ ਇੱਕ ਮਹੀਨਾਂ ਵੀ ਨੀ ਹੈਗੀ, ਚਲਦੀ ਇੱਕ ਮਹੀਨਾਂ ਵੀ ਨੀ ਹੈਗੀ। ਫੇਰ ਕੀ ਹੁੰਦਾ ਕੀ, ਨਹੀ ਚਟੋਰੇ ਨੀ ਉਹਦੇ ਚ ਕੀ ਹੁੰਦੇ ਹੈਗਾ ਕਿ ਜਿਸ ਟੈਮ ਖਾਣਾਂ -ਖਾਣਾਂ ਨਾ ਤੇ ਇੱਕ ਰਿਚੁਅਲ ਜੇ ਬਣ ਜਾਂਦੇ ਕਿ ਇਹ ਵੀ ਨਾਲ ਰੱਖਣੀ- ਰੱਖਣੀ ਮਾੜੀ ਉਹ ਮਾੜੀ- ਮਾੜੀ ਸਾਰੇ ਕਰਦੇ- ਕਰਦੇ ਤੇ ਉਹ ਬਸ ਉਹ ਡੱਬਾ ਤਾਂ ਖਾਲੀ ਹੋ ਜਾਂਦਾ ਹੈਗਾ ਤੇ ਓ ਫਿਰ ਬਸ ਠੀਕ ਹੈ, ਫਿਰ ਇੱਕ ਦੋ ਵਾਰ ਦਾ ਚਾਅ ਹੁੰਦਾ ਹੈਗਾ ਫਿਰ ਮੁਸ਼ਕਿਲ ਲੱਗਣ ਲੱਗ ਜਾਂਦਾ ਵੀ ਹੁਣ ਨੀ ਬਣਦੀ, ਠੀਕ ਏ ਖਾਂ ਲਿੱਤੀ ਪਹਿਲੀ- ਪਹਿਲੀ ਇੱਕ ਦੋ ਵਾਰ ਦਾ ਚਾਅ ਹੁੰਦਾ ਹੈਗਾ ਨਾ ਕਿ ਇਹਂ ਬਣਾਣੀ ਹੈਗੀ ਏ ਬਈ ਐਵੇਂ ਕਿਵੇਂ ਸੀਜ਼ਨ ਚਲਾ ਜਾਏਗਾ ਤੇ ਕਰਨੀ ਹੀ ਕਰਨੀ ਐ।
ਉਹੀ ਤੇ ਫੇਰ ਹੁਣ ਮੌਸਮ ਹੈਗਾ ਤੇ ਚਲੋ ਅੰਬੀਆਂ ਆਈਆਂ ਸਸਤੀਆਂ ਮਿਲ ਜਾਂਦੀਆਂ ਨੇ
ਹਾਂ। ਹਾਂ- ਹਾਂ ਇਹ ਸੀਜ਼ਨ ਤਾਂ ਬਣਦਾ ਹੀ ਹੈਗਾ, ਅਚਾਰ ਵੀ ਬਣਦਾ ਤੇ ਅੰਬੀਆਂ ਦੀ ਚ ਨੀਆਂ ਵੀ ਬਣਾਨੀ ਚਾਹੀਦੀਆਂ ਨੇ ਤੇ ਫੇਰ ਕਿੱਥੋਂ ਲੱਭਣੀਆਂ ਨੇ ਲੱਭਦੀਆਂ ਕਿੱਥੇ ਕਿ ਨੇ ਫੇਰ ਤਾਂ ਬਾਜ਼ਾਰ ਹੀ ਲਓ ਤੁਸੀਂ ਬਾਜ਼ਾਰੀ ਸਿਰਕਾ ਜੋ ਵੀ ਹੁੰਦਾ ਓਨਾਂ ਸਵਾਦ ਨੀ ਲੱਗਦਾ ਬਜ਼ਾਰੀ ਅਚਾਰ
ਨਾ -ਨਾ ਏਥੇ ਤੇ ਜਿਵੇਂ ਨੇਰੀ ਨੂਰੀ ਆਉਂਦੀ ਨਾ ਖੇਤਾਂ ਚੋਂ ਫਰ ਉਦੋਂ ਦੇ ਆਈ ਦੀਆਂ ਨੇ ਉਦੋਂ ਬੜੀ ਡਿੱਗਦੀਆਂ ਨੇ
ਅੱਛਾ -ਅੱਛਾ, ਓ ਹੋ ਤੁਹਾਡੇ ਉੱਥੇ ਲੱਗੀਆਂ ਵੀ ਹੋਣਗੀਆਂ, ਸਾਨੂੰ ਤਾਂ ਐਵੇਂ ਦੀ ਕੋਈ ਨੀ ਸਾਨੂੰ ਤਾਂ ਲੈਂਣੇ ਹੀ ਪੈਂਦੀਆਂ ਨੇ ਉੱਥੇ ਮੰਡੀ ਤੋ
ਨਾ- ਨਾ ਸਾਡੇ ਤੇ ਖੇਤ ਖੇਤਾਂ ਚ ਲੱਗੇ ਨੇ ਨਾ ਜਿਵੇਂ
ਅੱਛਾ, ਬਹੁਤ ਵਧੀਆ ਫੇਰ ਤਾਂ ਤੁਸੀਂ ਹਾਂ ਹਾਂ ਤੇ ਫੇਰ ਤਾਂ ਮਤਲਬ ਉਹ ਜਦੋਂ ਵੀ ਅੰਬੀਆਂ ਆਈਆਂ ਤਾਂ ਹੀ ਬਨਾ ਲਓ ਤੁਸੀਂ ਨਾਲ ਦੀ ਨਾਲ ਤਾਂ ਸਾਨੂੰ ਤਾਂ ਹੁੰਦਾਂ, ਜਿਸ ਦਿਨ ਹਾਂ- ਹਾਂ-
ਖੇਤਾਂ ਚ ਹੁੰਦੇ ਨੇ ਲੋਕੀ ਨੀ ਛੱਡਦੇ ਨਾ ਲੋਕੀ ਵੀ ਲੈ ਜਾਂਦੇ ਨੇ ਫਿਰ
ਹਾਂ ਚਲੋ ਜਿੱਦਾਂ- ਜਿੱਦੇ ਭਾਂਗ ਚ ਹੈਗਾ ਖਾਣਾਂ- ਖਾਣਾਂ ਤਾਂ ਉਹਨੇ ਹੀ ਹੈਗਾ ਬਈ ਹਾਂ ਜੱਦੇ ਲੱਗੇ ਹੈਗੇ, ਪਰ ਚਲੋ ਅੱਛਾ ਹੈਗਾ। ਇਸੇ ਬਹਾਨੇ ਅਹ ਹੈਗਾ ਐਹ ਸੀਜ਼ਨ ਵਿੱਚ ਐਹ ਬਣਾਓ ਘਰ ਵਿੱਚ ਐ ਪੂਹੇ ਚ ਐਹ ਬਣਾਓ, ਅ ਭਾਰਤ ਦੀ ਤਾਂ ਖਾਸੀਅਤ ਹੈਗੀ ਐ ਨਾ ਹਾਂ, ਹਰ ਓ ਦਿੰਦੇ ਫਿਰ ਗੈਸ ਓ ਆ ਜਾਣਗੀਆਂ, ਫਿਰ ਬੰਨਣੇ ਕਿੱਥੇ ਹੈਗੇ ਨੇ ਜਦ ਤੱਕ ਬਾਰਿਸ਼ਾਂ ਨੀ ਆਂਦੀਆਂ ਤਾਹੀਓ ਤੱਕ ਹੀ ਐਹ ਬੰਨਣੇ ਹੈਗੇ ਨੇ ਵੀ ਬਾਰਿਸ਼
ਹਾਂ। ਬਸ ਹੁਣ ਮੁੱਕ ਚੱਲੀਆਂ ਨੇ ਮੱਤ ਕੀ ਖਾਲੀ ਹੋ ਗਏ ਨੇ ਪੇਡੇ, ਚਾਰ ਅਚੂਰ ਪਾ ਲੀ ਦੇ ਨੇ ਬਸ
ਹਾਂ, ਪਾਇਆਂ ਤੁਸੀ ਅਚਾਰ ਇਸ ਵਾਰ
ਹਾਂ ਪਾ ਲ਼ਿਆ ਅਸੀ
ਅੱਛਾ ਪਾ ਲਿਆ। ਅਸੀਂ ਤਾਂ ਪਿਆ ਸੀ। ਪਿਛਲੀ ਵਾਰ ਦਾ ਇਹ ਹਾਲੇ ਕਾਫੀ ਸੀ। ਤੇ ਲੱਗਿਆ ਕਿ ਇਹ ਚੱਲ ਜਾਣਾ ਸਾਲ। ਫੇਰ ਕਰਕੇ ਪਾਏ ਨੀ। ਅੱਛਾ ਅੱਛਾ। ਨਹੀਂ ਉਹ ਫੇਿਰ ਇੰਨੇ ਇੰਨੇ ਮਰਤਬਾਨ ਹੋ ਜਾਂਦੇ ਗ ਨਾ। ਫੇਿਰ ਲੱਗਦਾ ਕਿ ਕੋਈ ਨੀ ਇਸ ਵਾਰ ਰਹਿਣ ਦਿੰਦੇ ਹਾਂ ਤੇ। ਇਹ ਚੱਲ ਜੂਗਾ। ਉਹ ਇੰਨੇ ਹੈਗੇ ਨੀ ਹੁਣ ਕੋਈ ਕਦੀ ਕਦੇ ਹੁੰਦਾ ਨਾ ਨਵਾਂ ਨਵਾਂ ਤਾਂ ਸ਼ੌਂਕ ਹੁੰਦਾ ਹੈਗਾ। ਫੇਰ ਇੰਨਾ ਦਿਲ ਨੀ ਕਰਦਾ ਖਾਂਣ। ਆਹ ਨਵਾਂ ਨਵਾਂ ਤਾਂ ਤਾਜ਼ਾ ਤਾਜ਼ਾ ਤਾਂ ਬਹੁਤ ਹੀ ਵਧੀਆ ਲੱਗਦਾ ਹੈਗਾ ਉਵੇਂ ਵੈਸੇ ਵੀਖ ਕੋਈ ਨਵੀਂ ਚੀਜ਼ ਬਣੀ ਹੈ। ਨਾ ਉਹ ਨਵਾਂ ਨਵਾਂ ਤਾਂ ਸਾਰਿਆਂ ਨੂੰ ਚਾਰਅ ਚੜਿਆ ਹੁੰਦਾ ਹੈਗਾ ਉਹ ਥੋੜੇ ਦਿਨ ਫ਼ਿਰ ਕੋਈ ਫ਼ਿਰ ਕੋਈ ਹੋਰ- ਚੀਜ਼ ਆ ਜਾਂਦੀ ਹੈਗੀ ਉਹਦੇ ਮਗਰ ਪੈ ਜਾਂਦੇ ਨੇ ਲੋਕੀ ਉਹ ਪੁਰਾਣੀ ਚੀਜ਼ ਫਿਰ ਦਿਮਾਗ ਚ ਨਿਕਲ ਜਾਂਦੀ ਗ। ਫੇਰ ਉਹ ਪਿੱਛੇ-ਪਿੱਛੇ। ਪਿੱਛੇ ਮਰਤਬਾਨ ਪਿਆ, ਪਿਆ ਬਸ ਪਿਆ ਹੀ ਰਹਿ ਜਾਂਦਾ ਹੈਗਾ। ਉਵੇਂ ਕੋਈ ਆਏ ਉਸ ਦਿਨ। ਕੋਈ ਪ੍ਰੋਣਾ ਪਰੂਣਾ ਤੇ ਫਿਰ ਉਹ ਰੱਖੇ ਕਿ ਚਲੋ ਵੀ ਆਚਾਰ ਰੱਖ। ਰੋ ਨਾਲ ਦੀ ਨਾਲ ਸਾਰੇ, ਤਾਂ ਹੀ ਉਹ ਵਿਚਾਰੇ ਦੀ ਸ਼ਕਲ ਪਤਾ ਚੱਲਦੀ ਹੈ। ਅੱਛਾ ਐ ਵੀ ਬੈਠਾ ਗਿਆ। ਉਵੇਂ ਹੁਣ।
ਟ ਹੁੰਦਾ ਸਬਜ਼ੀਆਂ ਚ ਉਦੋਂ ਖਾਈਦਾ।
ਆਪਾਂ ਉਵੇਂ ਵੀ ਰੱਖੀ ਦਾ ਹੈਗਾ ਕਿਉਂਕਿ ਹੁਣ ਸਾਡੇ ਵਰਗਾ ਹਰ ਕੋ ਥੋੜੀ ਖਾਂਦਾ ਹੈਗਾ ਕੋਈ। ਤੇਜ਼ ਖਾਂਦਾ ਕੋਈ ਘੱਟ ਖਾਂਦਾ ਗਾ। ਫਿਰ ਐਵੇਂ ਤਾਂ ਹੁੰਦਾ ਹੀ ਕਮ ਸੇ ਕਮ ਰੱਖੋ ਨਾ ਹਾਂ, ਚਲੋ ਠੀਕ ਹੈਗਾ। ਹੁਣ ਤਾਂ ਤੂੰ ਆਪਣੀ ਤਿਆਰੀਆਂ ਕਰ, ਅਤੇ ਅਸੀਂ ਫਿਰ। ਪਹੁੰਚਣਾ ਮੈਂ ਹੋਰ ਸਹੇਲੀਆਂ ਨਾਲ ਫਿਰ ਪ੍ਰੋਗਰਾਮ ਬਣਾਉਂਦੀ ਹਾਂ ਠੀਕ ਹੈ। ਚਾਲ ਚੰਗਾ। ਅੱਛਾ ਸਤਿ ਸ੍ਰੀ ਅਕਾਲ।